ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਹੈ?
ਹਾਂਜੀ ਵਧੀਆ। ਤੁਸੀਂ ਦੱਸੋ?
ਵਧੀਆ- ਵਧੀਆ ਹੋਰ ਕੀ ਕਰ ਰਹੇ ਹੋ?
ਮੈਂ ਕੁਛ ਨੀ ਬਸ। ਤੁਸੀਂ ਸੁਣਾਓ?
ਬਸ ਅਸੀਂ ਵੀ ਹੁਣੇ ਖਰੀਦ ਕੇ ਆਏ ਹਾਂ ਰੱਖੜੀਆਂ ਸ਼ੱਖੜੀਆਂ।
ਹਮ ਹਾਂਜੀ ਹੁਣ ਸਾਰੇ ਅਗਲੇ ਤਿਉਹਾਰਾਂ ਦੇ ਮਹੀਨੇ ਨੇ।
ਹਾਂ।
ਇਸ ਵੇ ਤਾਂ ਤਿਉਹਾਰ ਵੀ ਜਲਦੀ ਆ ਗਏ ਨਾ ਸਾਰੇ।
ਨਹੀਂ ਕਿੱਥੇ ਜਲਦੀ ਆ ਗਏ, ਦੀਵਾਲੀ ਕਿੱਥੇ ਲੇਟ ਦਸੰਬਰ ਐਂਡ ਤੇ ਪਹੁੰਚ ਗਈ ਜਾ ਕੇ।
ਨਹੀਂ ਰੱਖੜੀਆਂ ਦੇਖਿਆ ਕਿੰਨੀ ਜਲਦੀ ਆ ਗਈਆਂ ਇਸ ਵਾਰੀ।
ਹੈਲੋ ਰੱਖੜੀ ਵੀ ਤੀਹ ਅਗਸਤ ਦੀ ਜੇ, ਕੀ ਹੋ ਗਿਆ ਵਾ ਹਾਂਜੀ।
ਮੈਨੂੰ ਲੱਗਿਆ ਸੀਗਾ ਬਾਰਾਂ ਅਗਸਤ ਦੀ ਹੈ।
ਨਹੀਂ -ਨਹੀਂ ਤੀਹ ਅਗਸਤ ਤਿਉਹਾਰ ਤਾਂ ਬਲਕਿ ਸਾਰੇ ਲੇਟ ਹੈਗੇ ਜੇ।
ਅੱਛਾ।
ਉਹ ਤਾਂ ਅਚਾਨਕ ਮਾਰਕੀਟ ਜਾਣਾ ਹੋਆ ਤੇ ਰੱਖੜੀਆਂ ਪਈਆਂ ਸੀ ਸੋਹਣੀ -ਸੋਹਣੀ ਮੈਂ ਕਿਹਾ ਫਿਰ ਛਾਂਟ ਜਾਂਦੀਆਂ ਨੇ।
ਫੇਰ ਤਾਂ ਲਾਸਟ ਚ ਬਚਦੀਆਂ ਨੀ ਜਲਦੀ -ਜਲਦੀ ਰੱਖੜੀਆਂ।
ਪਰ ਇਸ ਟਾਈਮ ਮਹਿੰਗੀਆਂ ਬੜੀ ਮਿਲਦੀ ਹੈ ਵੀਹ ਲੀ ਰੱਖੜੀ ਸੌ -ਸੌ ਦੀ ਮਿਲਦੀ ਵੀ ਇਸ ਟੈਮ ਤੇ।
ਰੱਖੜੀਆਂ ਇਹਨਾਂ ਨੇ ਮਹਿੰਗੇ ਬੜੀ ਲਾ ਰੱਖ ਤੀਆਂ ਇਸ ਵਾਰੀ
ਆਹ ਧਾਗੇ ਈ ਵੀਹ- ਵੀਹ ਰੁਪਏ ਦੇ ਵੇ, ਦਸ -ਦਸ ਰੁਪਏ ਦੇ ਮਿਲ ਜਾਂਦੇ ਸੀ ਪਹਿਲੇ।
ਹੁਣ ਕਿੱਥੇ ਮਿਲਦੇ ਆ। ਹੁਣ ਤਾਂ ਸਿੰਪਲ ਰੱਖੜੀ ਵੀ ਕੈਣਗੇ ਪੰਜਾਹ ਦੀ ਐ, ਸੋ ਦੀ ਐ।
ਸੋ ਦੀ ਐ ਹਾਂ।
ਹੁਣ ਤਾ ਰੇਟ ਈ ਬੋਤ ਮ੍ਹੈਂਗੀ ਬੜੇ ਲਾਂਦੇ ਨੇ ਹੁਣ।
ਅਜੇ ਤਾਂ ਕੰਮ ਕਾਰ ਆੱਜ-ਕੱਲ ਥੋੜੇ ਡਾਊਨ ਜੇ ਹੋਏ ਪਏ ਨੇ ਤੇ ਤਿਉਹਾਰ ਸਾਰੇ ਖਰਚੇ ਆਲੇ ਨੇ ਸਾਰੇ।
ਹਾਂਜੀ, ਇਸ ਵਾਰ ਦਾ ਕੰਮ ਵੀ ਘੱਟ ਐ ਤੇ ਖਰਚੇ ਓਨੇ ਈ ਦੁੱਗਨੇ ਹੁਣ ਰਖ ਰੱਖੜੀਆਂ ਦੇ ਖਰਚੇ ਫੇਰ ਅੱਗੇ ਦੀਵਾਲੀ।
ਸਾਡੇ ਇੱਧਰ ਦਾ ਹਰਿਆਨੇ ਤੀਜ ਵੀ ਕਰਦੇ ਨੇ ਨਾ ਲੋਕੀ।
ਹਾਂਜੀ, ਸਾਡੇ ਵੀ।
ਹਾਂ, ਤੀਜ ਦਾ ਤਿਉਹਾਰ ਮਨਾਨਗੇ ਐਵੇਂ ਫੇਰ ਰੱਖੜੀ ਆ ਗਈ। ਬਸ ਓਹੀ ਤੀਜ ਬੋਗੀ ਬੀਜ। ਤਿਉਹਾਰਾਂ ਦਾ ਕੈਂਦੇ ਹੁੰਦੇ ਨਾ ਪੰਜਾਬੀ ਚ, ਅੱਗੋਂ ਤੀਜ ਤੋਂ ਸ਼ੁਰੂ ਹੁੰਦੇ ਤਿਉਹਾਰ ਸਾਰੇ।
ਬਸ ਹੁਣ ਦਿਸੰਬਰ ਤੱਕ ਸਾਰੇ ਤਿਉਹਾਰ ਚੱਲਣਗੇ।
ਸਾਡੇ ਟਿੱਕੇ ਤੱਕ ਤਿਉਹਾਰ ਐ ਸਾਰੇ, ਲਗਾਤਾਰ। ਟਿੱਕੇ ਤੋਂ ਬਾਦ ਫਿਰ ਸਾਡੀ ਆਏਗੀ ਅ ਲੋਹੜੀ।
ਹੂੰ, ਸਾਡੇ ਵੀ ਲੋਹੜੀ ਫੇਰ ਵੇਸਾਖੀ।
ਆਂ ਖੁਸ਼ੀਆਂ ਤਾਂ ਆਉਂਦੀਆਂ ਤੇ ਹੈਨਾ ਸਬ ਦੇ ਘਰ ਪਰਮਾਤਮਾ ਤਿਉਹਾਰ ਦੇਵੇ। ਖੁਸ਼ੀਆਂ ਭਰਿਆ ਦੇਵੇ ਹੈ ਕਿ ਨੀ, ਹੋਰ ਕੀ ਕਰ ਰੇ ਓ?
ਬਸ ਕੁਛ ਨੀ ਤੁਸੀਂ ਸੁਣਾਓ ਲਿਆਈ ਰੱਖੜੀਆਂ।
ਹਾਂ ਰੱਖੜੀਆਂ ਲਏ ਸਾਡੇ ਪਤਾ ਕੀ ਪੜੋਸੀਆਂ ਦੇ ਵਿੱਚ ਜੇ ਸੇਵੀਆਂ ਵੱਟਦੇ ਹੁੰਦੇ ਆ ਹੱਥਾਂ ਨਾਲ ਨਾ
ਹਾਂਜੀ, ਓ ਹੁਣ ਨੌਵੀਂ ਹੋਏਗੀ ਨਾ।
ਓ ਪਤਾ ਨੀ ਓ ਖਾਂਦੇ ਨੀ ਹੁੰਦੇ। ਓਨਾਂ ਨੇ ਸ਼ੁਰੂ ਓੱਥੇ ਰਖੜੀ ਤੇ ਕਰਨੀ ਆ ਮੱਥਾ ਟੇਕ ਕੇ।
ਅੱਛਾ! ਸਾਡੇ ਨੀ ਏਦਾਂ ਵਟਦੇ।
ਐੱਥੇ ਲੋਕੀ ਵੱਟਦੇ ਪਏਨ। ਓ ਪੀਪੇ ਭਰ-ਭਰ ਕੇ ਰੱਖ ਲੈਣਗੀਆਂ ਇਦਾਂ ਵਟਦੀਆਂ ਪਈਆਂ ਸਵੇਰ ਦੀਆਂ ਲੈ ਕੇ ਰਾਤ ਤੱਕ ਲੱਗੀਆਂ ਹੋਈਆਂ।
ਹਾਂ ਮੈਂ ਵੀ ਸੁਣਿਆ ਵੀ ਨੌਵੀਂ ਦਾ ਮੱਥਾ ਟੇਕਦੇ ਨੇ ਨਾ ਲੋਕ। ਚੱਲ ਮਾੜੀ ਵੇ ਗੱਲ ਏਚ ਓਦੇ ਲਈ ਕੀ ਵਟਦੇ ਨੇ।
ਵੀ ਜੇ ਓ ਸਾਡੇ ਤੇ ਐ ਅਪਨੇ ਮਿਠਾਈ ਦੇ ਨਾਲ ਰੱਖੜੀ ਬੰਨਦੇ ਨੇ ਨਾ। ਮਿਠਾਈ ਦਾ ਡੱਬਾ ਲੈਜੇ, ਐਨਾਂ ਦੇ ਵਿੱਚ ਮਿੱਠੀਆਂ ਸੇਵੀਆਂ ਬਨਾੰਦੇ ਨੇ ਬਾਨੀਆਂ ਚ
ਹੂੰ।
ਓ ਈ ਜੇੜੀ ਸੇਵੀਆਂ ਵੱਟੀਆ ਹੋਨਗੀਆਂ ਨਾ ਓ ਸੇਵੀਆਂ ਮਿੱਠੀਆਂ ਬਨਾ ਕੇ ਓਦੇ ਨਾਲ ਮੱਥਾ ਟੇਕਦੇ ਨੇ ਐ।
ਸਾਡੇ ਨੀ ਹੈਦਾ ਡਿੱਕਦੀ ਸਾਡੇ ਤਾਂ ਮਿਠਾਈ ਦਾ ਈ ਡੱਬਾ ਲਿਆਂਦਾ ਗਾ।
ਸਾਡਾ ਤਾਂ ਕੋਈ ਕਾਜੁ-ਕਤਲੀ ਲਿਆਓ ਤੇ ਕੁੱਛ ਲਿਆਓ ਤੇ ਕੁੱਛ ਲਿਆਓ।
ਸਾਡੇ ਵੀ ਏਦਾਂ ਈ ਸੇਵੀਆਂ ਹੋਨਾ ਪੈਲੀ ਵਾਰੀ ਸੁਣਿਆ ਮੈਂ ਤੇ ਆਪ
ਹਾਂ, ਸੇਵੀਆਂ ਨੂੰ ਮੱਥਾ ਟੇਕਦੇ ਨੇ ਮੈਂ ਤਾਂ ਆਪ ਇੱਥੇ ਹਰਿਆਣੇ ਚ ਪੈਲੀ ਵਾਰੀ ਐ ਹਰਕਤਾਂ ਦੇਖਦੀ ਆ। ਸਾਡੇ ਨੀ ਹੈ। ਚਲੋ, ਚਲੋ ਅਪਨੀ-ਅਪਨੀ ਸ਼ਰਦਾ ਅਪਨੇ-ਅਪਨੇ ਤਿਉਹਾਰ ਹੈ ਸਾਰਿਆਂ ਦੇ ਹੈਨਾ ਵੀ
ਹਾਂਜੀ, ਹਿੰਦੂਆਂ ਦੇ ਵੈਸੇ ਵੀ ਥੋੜ੍ਹਾ ਅਲੱਗ ਹੁੰਦਾ ਨਾ ਅਪਨੇ ਨਾਲੋਂ।
ਹਾਂ।
ਬਾਣੀਆਂ ਹੋ ਗਏ ਬਾਕੀ ਆਹ ਸ਼ਰਮੇ-ਸ਼ੁਰਮੇ ਸਾਰੇ।
ਹਾਂ, ਇਨਾਂ ਦੇ ਸਬ ਹਰ ਇੱਕ ਬੰਦੇ ਦੇ ਅਪਨੇ-ਅਪਨੇ ਤਿਉਹਾਰ ਨੇ।
ਹਾਂਜੀ ਹੁਣ ਤਾਂ ਹੂੰ, ਮੈਂ ਹੁਣ ਸਾਡੇ ਸਗੋਂ ਨਾ ਅ ਗੁਆਂਢੀ ਸੀਗੇ ਏ ਵੀ ਆੱਜ ਆਏ ਸੀਗੇ ਘਰੇ। ਤੇ ਇਹ ਸੁਨਾਰੇ ਸੀਗੇ ਕਹਿੰਦੇ ਹੁਣ ਸਾਡੇ ਤਾਂ ਜਨਮਾਸ਼ਟਮੀ ਦਾ ਮੰਥਾ ਹੁੰਦਾ। ਤੇ ਫਿਰ ਅੱਗੇ ਜਨਮਾਸ਼ਟਮੀ ਤੋਂ ਬਾਅਦ ਪਤਾ ਨੀ ਫਿਰ ਦੁਸਹਿਰਾ ਆ ਗਿਆ ਤੇ, ਫਿਰ ਦੀਵਾਲੀ ਆ ਗੀ।
ਹਾਂ‌।
ਮੈਂ ਕਿਹਾ ਦੁਸਹਿਰੇ ਤਾਂ ਸਾਡੇ ਵੀ ਹਨਾ ਜ਼ੋ ਟੰਗਦੇ ਭਰਾਵਾਂ ਦੇ ਪਰ ਆ ਆਹ ਜਨਮਾਸ਼ਟਮੀ ਨੀ ਮਨਾਦੇ।
ਨਾ ਕੰਨਾ ਤੇ ਜੋ ਟੰਗ ਕੇ ਆਪਣਾ ਫੇਰ ਕਰਦੇ ਨੇ ਸ਼ਗਨ ਭਰਾਵਾਂ ਦਾ। ਭਾਈ ਹਾਂ ਚ ਚ ਚ ਹੋਰ ਆਪਣੇ ਆਪਣੇ ਤਿਉਹਾਰਾਂ ਦੇ ਵਿੱਚ ਪਰ ਪੰਜਾਬੀ ਤਿਉਹਾਰ ਸਾਡੇ ਇੱਕੋ ਜਿਹੇ ਹੁੰਦੇ ਨੇ ਬਾਕੀ ਕੌਮਾਂ ਦੇ ਅਲੱਗ ਅਲੱਗ ਬੜੇ ਨੇ।
ਹਾਂਜੀ ਇਨਾ ਦੇ ਤਾਂ ਜਨਮਾਸ਼ਟਮੀ ਕਹਿੰਦੇ ਸਾਡੇ ਤਾਂ ਜਨਮਾਸ਼ਟਮੀ ਨੂੰ ਬਰਫ਼ ਤੇ ਤੁਰਦੇ ਨੇ। ਮੈਂ ਕਿਹਾ ਸਾਡੇ ਏਦਾਂ ਹੁੰਦਾ।
ਨਾ ਸਾਡੇ ਪੜੋਸੀ ਵੀ ਇਹ ਬੜੀਆਂ ਮਨਾਦੇ ਜਨਮਾਸ਼ਟਮੀ ਦੇ ਘੀ ਦੀ ਈ ਬਰਫੀ਼ਆ। ਘਰ, ਬੜੇ ਤਰ੍ਹਾਂ ਦੀ ਬਰਫ਼ੀਆਂ ਹਾਂ ਘੀਏ ਦੀ ਆਂ ਬੜਾ ਸੋਹਣੀ ਸਾਨੂੰ ਦੇ ਕੇ ਵੀ ਜਾਂਦੇ ਸਵਾਦ ਬਣਦੀਏ ਘੀਆ ਕੱਦੂਕਸ ਕਰਕੇ ਨਾ।
ਹਾਂਜੀ।
ਉਹਨੂੰ ਉਧੱਰ ਚਾਸ਼ਨੀ ਬਣਾ ਦਈਏ ਉਹਦੀ ਬਿਲਕੁਲ ਗਾੜੀ ਗਾੜੀ ਚਾਸ਼ਨੀ ਕਰਦੀ ਰਸਗੁੱਲਿਆਂ ਵਾਲੀ ਉਹਦੇ ਵਿੱਚੋਂ ਕੱਦੂਕਸ ਕੀਤਾ ਕੀ ਐ ਘੀਏ ਨੂੰ ਨਾ, ਉਨ੍ਹਾਂ ਉਹ ਦੇ ਵਿੱਚ ਗਲਾ ਦੇਣਾ।
ਅੱਛਾ ਸਾਡੇ ਨੀ ਹੁੰਦਾ ਕੁਛ ਵੀ ਹੁੰਦਾ। ਸਗੋਂ ਇਹ ਦੱਸਦੇ ਪਏ ਸੀਗੇ ਕਹਿੰਦੇ ਸਾਡੇ ਤਾਂ ਅਹ ਜਨਮ ਅਸ਼ਟਮੀ ਦੇ ਉਹ ਬਣਦੇ ਨੇ ਧਣੀਏ ਦੀ ਪੰਜੀਰੀ ਕੁਛ
ਆਹੋ, ਉਹ ਤਾਂ ਮੱਥਾ ਟੇਕਦੇ ਨੇ ਨਾ।
ਹਾਂਜੀ ਕਿਵੇਂ ਦੱਸਦੇ ਪਏ ਸੀਗੇ ਅੱਜ।
ਹਾ ਧਣੀਏ ਦੀ ਬਣਦਾ ਸੁੱਕਾ ਧਣੀਆ ਮਿਸ਼ਰੀ। ਚ ਪਤਾ ਨੀ ਕੀ-ਕੀ ਪਾਦੇ ਹੁੰਦੇ ਨੇ।
ਤੇ ਕਹਿੰਦੇ ਸੀ ਕਹਿੰਦੇ ਅਸੀਂ ਵੀ ਤੇਰੀ ਦੀ ਪੰਜੀਰੀ ਪੁਜੀਰੀ ਬਣਾਣੀ ਐ। ਮੈਂ, ਕਿਹਾ ਸਾਡੇ ਤਾਂ ਕਦੇ ਬਣਾਈ ਨੀ ਧਣੀਏ ਦੀ ਪੰਜੀਰੀ।
ਨਈ ਪ੍ਰਸ਼ਾਦ ਤਾਂ ਖਾਧਾ ਹੋਇਆ ਸੀ ਮੰਦਿਰ ਚੋਂ ਬਥੇਰਾ ਨਾ।
ਸਾਡੇ ਨੀ ਮਿਲਦਾ ਕਦੇ, ਇੱਥੇ ਮੈਂ ਜਨਮ ਅਸ਼ਟਮੀ ਦੇਖਣ ਨੀ ਗਈ।
ਸਾਡੇ ਤਾਂ ਗਲੀ ਚ ਈ ਮੰਦਰ ਹੈਗਾ ਨਾ।
ਅੱਛਾ ਸਾਡੇ ਨਹੀਂ ਹੈਗਾ ਨਾ ਸਾਡੇ ਸ਼ਹਿਰ ਕਰਕੇ ਥੋੜ੍ਹਾ ਦੂਰ ਪੈ ਜਾਂਦਾ ਮੰਦਿਰ।
ਅੱਛਾ, ਤੁਹਾਡੇ ਪਿੰਡ ਚ ਈ ਐ?
ਨਾਜੀ, ਆ ਸ਼ਹਿਰ ਚ ਗਲੀ ਐ ਨਾ ਤੇ ਫਿਰ ਮੰਦਿਰ ਥੋੜ੍ਹਾ ਦੂਰ ਪੈਂਦਾ ਮਤਲਬ ਮੇਨ ਮਾਰਕੀਟ ਚੱਲ ਜਾਂਦਾ ਮੰਦਿਰ।
ਅੱਛਾ-ਅੱਛਾ ਸਾਡੀੇ ਤਾਂ ਬੰਦ ਗਲੀਏ ਨਾ ਗਲੀ ਦੇ ਵਿੱਚ ਈ ਮੰਦਿਰ ਹੈਗਾ ਤੇ ਹੁਣ ਜਿਵੇਂ ਬੜੇ ਸਾਵਣ ਦੇ ਗੇ ਨੇ, ਕਾਵੜ-ਕੁਵੜ ਲੈ ਕੇ ਜਾਂਦੇ ਨੇ ਜਿਹੜੇ
ਹਾਂਜੀ, ਮੈਂ ਵੀ ਵੇਖੇ ਸੀਗੇ ਕਾਵੜ ਵਾਲੇ ਤੇ।
ਕੰਮ ਨੇ ਵੈਸੇ ਪੈਦਲ ਜਾਂਦੇ ਨੇ ਕਿੱਥੇ ਜਾਂਦੇ ਨੇ। ਆਦੇ ਨੇ ਜਦੋਂ ਪੈਰ ਐਡੇ-ਐਡੇ ਸੂਜੇ ਹੁੰਦੇ ਨੇ ਛਾਲੇ ਜ਼ਲ ਚੜ੍ਹਾਉਣ ਆਦੇ ਨੇ ਨਾ ਮੰਦਿਰ ਚ੍ਹ ਅਸੀਂ ਦੇਖਦੇ ਆ।
ਹੂੰ ਉਹ ਚੱਕੇ ਹੁੰਦੇ ਉਹ ਨੇ ਅਹ ਘੜ੍ਹੇ ਵਗੈਰਾ ਪਾਣੀ ਦੇ।
ਪੂਰਾ ਉਹ ਫਿਰ ਸ਼ਿਵ ਜੀ ਚੜਾ ਕੇ ਅਡੇ ਅੱਡੇ ਪੈਰ ਸੁੱਜੇ ਹੁੰਦਾ ਨੇ ਜਦੋਂ ਤੱਕ ਜ਼ਲ ਨੀ ਨਾ ਚੜ੍ਹਾਣਾ ਇਹਨਾਂ ਨੇ ਆਪਣੇ ਘਰ ਨੀ ਜਾਣਾ ਔਰ ਬੈੱਡ ਤੇ ਨੀ ਸੋਣਾ ਥੱਲੇ ਸੋਣਾ ਉਹਨੇ ਦਿਨ।
ਦੇਖਲੋ ਇੰਨ੍ਹੀ ਦੂਰੋਂ ਤੁਰ ਕੇ ਕਿੱਥੋ-ਕਿੱਥੋ ਆਦੇ ਨੇ ਲੋਕ।
ਹਰ ਇੱਕ ਦੀ ਆਪਣੇ ਰੱਬ ਪ੍ਰਤੀ ਸ਼ਰਧਾ ਹੈਗੀ ਐ।
ਹਾਂਜੀ।
ਹਨਾ ਹਰ ਇੱਕ ਦੀ ਸ਼ਰਧਾ ਆਪਣੀ- ਆਪਣੀ ਜਗ੍ਹਾ ਸਹੀ ਹੈ।
ਇੱਥੋਂ ਹੁਣ ਤੇ ਬਸ ਸਫਾਈਆਂ ਸ਼ੁਰੂ ਨੇ ਤਿਉਹਾਰਾਂ ਦੀਆਂ। ਹੁਣ ਘਰ ਸਾਫ਼ ਕਰਨੇ ਪੈਣਗੇ ਰਸੋਈਆਂ ਸਾਫ਼ ਕਰਨੀਆਂ ਪੈਣੀਐ।
ਹਾਂ ਆ ਦੀਵਾਲੀ ਦੇ ਨੇੜੇ ਹੁੰਂਦੀਆਾਂ ਜ਼ਿਆਦਾ ਤੇ।
ਨਹੀਂ ਮੈਂ ਤੇ ਨਾ ਹੁਣ ਅੱਧੀ ਰੱਖੜੀ ਤੇ ਕਰ ਲੂਗੀ ਫੇਰ ਅੱਧੀ ਦੀਵਾਲੀ ਤੇ ਕਰ ਲੂਗੀ। ਹਾਫ- ਹਾਫ ਹੋ ਜੇ ਗਾ ਫਿਰ। ਇੱਕ ਦਮ ਕਰਨਾ ਬੜਾ ਔਖਾ ਇੱਕ ਵਾਰੀ ਸਾਰਾ ਘਰ।
ਤੀਆਂ ਆਉਣ ਵਾਲੀਆਂ ਫੇਰ ਗੰਦ ਪੈਣਾ ਹਜੇ।
ਹਾਂਜੀ ਹਲੇੇ ਤਾਂ। ਅੱਜ ਜਦੋਂ ਦੀਦੀ ਦਾ ਫੋਨ ਆਇਆ ਸੀਗਾ ਉਹ ਵੀ ਕਹ ਰਹੇ ਸੀਗੇ ਕਹਿੰਦੇ ਦੇਖ ਲੋ ਪਹਿਲਾਂ ਤੁਸੀਂ ਜਾਣਾ ਯਾ ਪਹਿਲਾਂ ਅਸੀਂ ਆ ਜਾਈਏ।
ਹਮ।
ਸਭ ਨੂੰ ਆਪਣੀ- ਆਪਣੀ ਟੈਂਸ਼ਨ ਪੈ ਜਾਂਦੀ ਆ।
ਬਿਲਕੁਲ-ਬਿਲਕੁਲ। ਹੋਰ ਨਰਾਤੇ ਆ ਰਹੇ ਨੇ ਆਪਣੇ ਤਿਉਹਾਰ ਤਾਂ ਬਹੁਤ ਅੱਛੇ ਨੇ ਸੱਚੀ ਸਾਰੇ ਤਿਉਹਾਰ। ਬਹੁਤ ਵਧੀਆ ਲੱਗਦੇ ਨੇ।
ਹਾਂਜੀ ਹੁਣ ਤਾਂ ਸਾਰੇ ਤਿਉਹਾਰ ਹੀ ਨੇ। ਇਹ ਤਿੰਨ ਚਾਰ ਮਹੀਨੇ ਤੋਂ ਬੜੇ ਵਧੀਆ ਜਾਂਦੇ ਨੇ ਸਭ ਦੇ ਤਿਉਹਾਰਾਂ ਚੀ।
ਹਾਂ। ਹੋਰ ਜਿੰਨਾ ਨੇ ਨਿਆਣੇ ਵਿਆਏ ਹੁੰਦੇ ਨੇ ਦੇਣੇ ਤਿਉਹਾਰ ਕਿਹੜਾ ਸੌਖੇ ਨੇ ਹਨਾ।
ਇਹ ਤਾਂ ਹੈ ਪੈਸੇ ਪੈਸੇ ਸਾਰੇ ਨਿਕਲ ਜਾਂਦੇ ਨੇ। ਤੇ ਮਾੜੀਮੋਟੀ ਸੇਵਿੰਗਸ।
ਵਧੀਆ ਨੇ।
ਹਾਂਜੀ ਪਰ ਕੰਮ ਵੀਚ ਥੜੇ ਘਾਟੇ ਚੱਲਦੇ ਪਏ ਨੇ ਨਾ।
ਪਤਾ ਨੀ ਕਿਉਂ ਏ ਵੈਸੇ ਤਾਂ ਕਰੋਨਾ ਤੋਂ ਬਾਅਦ ਕੰਮ ਤਾਂ ਚਲੇ ਹੀ ਨਹੀਂ।
ਇਹ ਤਾਂ ਹੈ ਪਰ ਕਈਆਂ ਦੇ ਚੱਲ ਪਏ ਨੇ ਕਈਆਂ ਦੇ ਜਿਹੜੇ ਚੱਲਦੇ ਸੀ ਉਹ ਵੀ ਬੰਦ ਹੋ ਗਏ ਨੇ।
ਹਾਂ ਕੁਛ ਗਰਮੀ ਬਾਰਿਸ਼ਾਂ ਕਰਕੇ ਨਾ। ਸਾਰੇ ਕੰਮ ਡਾਊਨ ਹੋਏ ਪਏ ਨੇ ਕਾਫੀ।
ਹਮ ਇਸ ਵਾਰੀ ਤੇ ਦੇਖ ਲਓ ਆਹ ਸਾਰਾ। ਜੇਠ ਜੂਠ ਸਾਰਾ ਮੀਂਹਾਂ ਚ ਨਿਕਲ ਗਿਆ ਲੋਕ ਕਹਿੰਦੇ ਸਾਵਨ ਚ ਮੀਂਹ ਪੈਂਦਾ ਹੈ। ਇਸ ਵਾਰ ਤਾਂ ਜੂਨ ਜੁਲਾਈ ਸਾਵਨ ਬਣਿਆ ਪਿਆ।
ਤੇ ਹੁਣ ਸਾਵਣ ਜਿਹੜਾ ਅੱਜ ਸ਼ੁਰੂ ਹੋਇਆ ਜਿਹੜਾ।
ਹਾਂਜੀ ਅੱਜ ਵੀ ਦੇਖ ਲੋ ਹੁਣ ਮੀਂਹ ਵਾਲਾ ਮੌਸਮ ਹੈ ਬਾਹਰ।
ਅੱਜ ਹਲਕਾ ਹਲਕਾ ਬੱਦਲ ਵੀ ਹੈ ਬਲਕਿ।
ਹਾਂਜੀ ਸਾਡੇ ਤੇ ਰੋਜ਼ ਹੀ ਮੀਂਹ ਪੈਂਦੇ ਨੇ।
ਪ ਹਾਂ ਅੱਛਾ ਸਾਡੇ ਨੀ ਇੱਥੇ ਸਾਡੇ ਦੋ ਤਿੰਨ ਦਿਨ ਪਈ ਏ ਬਾਰਿਸ਼। ਫੇਰ ਉਹੀ ਹੁਮ ਜਿਹਾ ਹੋਇਆ ਪਿਆ ਗੁੰਮ ਗੁੰਮ ਪੂਰਾ।
ਸਾਡੇ ਰੋਜ਼ ਹੀ ਮੀਂਹ ਪੈਂਦਾ ਰੋਜ਼। ਇੱਕ ਅਦੇ ਦਿਨ ਵਿੱਚ ਨੂੰ ਸ਼ਾਇਦ ਕਦੇ ਛੱਡ ਜੇ ਫੇਰ ਸਵੇਰੇ ਨੀ ਪਊਗਾ ਸ਼ਾਮ ਨੂੰ ਪੈਜਊਗਾ। ਸ਼ਾਮੀ ਨੀ ਪਏਗਾ ਤੇ ਸਵੇਰੇ ਪੈ ਜਾਏਗਾ।
ਅੱਛਾ ਵਧੀਆ ਫਿਰ ਤਾਂ ਮੌਸਮ ਵਧੀਆ ਹੋਇਆ ਪਿਆ।
ਹਾਂਜੀ ਔਰ ਮੌਸਮ ਮੀਂਹ ਤੋਂ ਬਾਅਦ ਫੇਰ ਉਹੀ ਗੁੰਮ ਗੁੰਮ ਹੋ ਜਾਂਦਾ।
ਇਹੀ ਤਾਂ ਸਿਆਪਾ ਹੈ ਫੇਰ ਉਹੀ ਨਿਆਣਿਆਂ ਨੂੰ ਪੀਤਾਂ। ਪੀਤਾਂ ਨਿਕਲ ਜਾਂਦੀ ਐ ਬੜਾ ਬੁਰਾ ਹਾਲ ਐ ਪਾਊਡਰ ਪਾ ਪਾ ਕੇ ਥੱਕ ਗੀ ਨਿੱਕੇ ਨਿਆਣਿਆਂ ਦੇ ਤਾਂ।
ਹੱ ਲੱਗਦੈ ਮੀਂਹ ਚ ਭਿੱਜ ਜਾਂਦੇ ਨੇ ਨਾ, ਮੀਂਹ ਚ ਭਿੱਜਦੇ ਨੇ।
ਬਾਅਦ ਚੋਂ ਬੜਾ ਗੰਦ ਪਾ ਜਾਂਦੀਏ, ਬੋਤ ਬੁੁਰੇ ਹਾਲ ਕਰ ਜਾਂਦੀ।
ਹੂੰ, ਬੱਚੇ ਸਕੂਲ ਜਾਂਦੇ ਨੇ ਪੇਪਰ ਚੱਲਦੇ ਪਏ ਸੀਗੇ ਏਨਾਂ ਦੇ ਐਮਐਸਸੀ ਵਗੈਰਾ।
ਹਾਂ, ਓਈ ਤਾਂ। ਕੋਈ ਟਿਕਦਾ ਤਾਂ ਹੈਨੀ, ਪੈਰ ਲੈਲੈ ਕੇ ਅੰਦਰ-ਬਾਰ, ਅੰਦਰ-ਬਾਰ। ਕਿੰਨੀ ਵਾਰੀ ਬੰਦਾ ਪੋਚੇ, ਆ।
ਹੱਲੇ ਤਾਂ ਸਾਵਣ ਸ਼ੁਰੂ ਹੋਯਾ, ਹਲੇੇ ਹੋਰ ਮੀਂਹ ਪੈਂਨਗੇ ਫੇਰ ਪਤਾ ਨੀ ਕੀ ਕਰਨਾ ਏਨਾਂ ਨੇ।
ਓਈ ਤੇ ਚਲ, ਮੀਂਹ ਤਾਂ ਜੇੜੇ ਪੈਣੇ ਪੈਣੇ ਕੰਮ ਕਾਰ ਵਾਲੇ ਵਿਚਾਰੇ ਬੜੇ ਦੁਖੀ ਹੋ ਜਾਂਦੇ ਨੇ। ਰੇੜੀਆਂ ਫੜੀਆਂ ਆਲਿਆਂ ਦਾ ਸਾਰਾ ਨੁਕਸਾਨ ਹੋ ਜਾਂਦਾ, ਬੋਤ ਜਾਦਾ।
ਸੀ ਤਾਂ ਮੀਂਹ ਕਰਕੇ ਕੰਮ ਵੀ ਹੋਰ ਵੀ ਥੋੜ੍ਹੇ ਰੁਕੇ ਹੋਏ ਨੇ ਠੱਪ ਹੋਏ ਪਏ ਨੇ।
ਹਾਂ। ਹਰ ਕੰਮ ਦੇ ਵਿੱਚ ਨਾ ਹੁਣ, ਪਿੱਛੇ ਇੱਕ ਵਾਰੀ ਮੈਂ ਦੇਖਿਆ ਸਾਡੇ ਨਾ ਪੂਰਾ ਬਾਜਾਰ ਪਰਿਆ ਪੇਆ ਸੀ ਏਤਾ। ਲੋਹੜੀ ਦਾ ਸਮਾਨ ਮੂੰਗਫਲੀਆਂ, ਰੇਵੜੀਆਂ ਇੰਨੀ ਭਰੇ ਪਏ ਸੀ ਫੁੱਲੇ। ਏੰਨੀ ਬਾਰਿਸ਼ ਆਈ ਨਾ ਵਿਚਾਰਿਆਂ ਦਾ ਏਨਾ ਨੁਕਸਾਨ ਹੋ ਗਯਾ ਸਾਰਿਆਂ ਦਾ। ਮੀਂਹ ਦਾ ਪਤਾ ਈ ਨੀ ਚੱਲਦਾ, ਸਰਦੀਆਂ ਚ ਵੀ ਮੀਂਹ ਨੀ ਹਾਂ ਸਰਦੀਆਂ ਦੇ ਵਿੱਚ ਜੀ ਵੱਡਾ ਬਾਈ
ਹੂੰ ਹੁਣ ਔਖੈ, ਹੁਣ ਤਉਹਾਰ ਆਣਗੇ ਸਾਰੇ ਫੇਰ ਆਣਾ-ਜਾਣਾ ਓ ਫੇਰ ਔਖਾ ਹੋਣਾ, ਮੀਹਾਂ ਚ।
ਬਿਲਕੁੱਲ।
ਤਉਹਾਰਾਂ ਚ ਮੀਂਹ ਦਾ ਦੀਵਾਲੀ-ਦਵੁਲੀ ਤੇ ਫੇਰ ਵੀ ਸੋਹਣੇ ਲੱਗਦੇ, ਏਦਾਂ ਦੇ ਮੌਸਮ ਸੋਹਣਾ ਰਹੇ ਨਾ ਮੀਂਹ ਘੱਟ ਪਵੇ।
ਹਾਂ ਨਈਂ ਅੱਜ-ਕੱਲ ਪੈਜੇ, ਤਉਹਾਰਾਂ ਚ ਨਾ ਪਵੇ।
ਹਾਂਜੀ, ਆਹ ਹੁਣ ਰੱਖਣੀ ਰੱਖੜੀਆਂ ਤੇ ਮੀਂਹ ਆਇਆ, ਆਣਾ-ਜਾਣਾ ਕਿੰਨਾ ਔਖਾ ਹੋ ਜਾਣਾ ਏ।
ਓ ਜੇੜੇ ਦੂਰ ਵਾਲੀ ਵਿਚਾਰੀਆਂ ਪਰ ਜੀਨਾਂ ਨੇ ਜਾਣਾ ਜਾਂ ਚਲੀਆਂ ਜਾਂਦੀਆਂ ਨੇ ਓ ਦੂਰ ਨੇੜੇ।
ਹਾਂਜੀ ਏ ਤਾਂ ਹੈ ਪਰ ਤੇਰੇ ਲਈ ਔਖਾ ਤੇ ਲੱਗਦੈ।
ਚੱਲੋ ਠੀਕ ਐਜੀ, ਹੈਨਾ ਫੇਰ ਕਰਨੇ ਆਂ ਗੱਲ, ਸਤਿ ਸ੍ਰੀ ਅਕਾਲ ਜੀ।